ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਮੈਂ ਵਧੀਆ, ਜੀ ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਕੁੱਝ, ਨਹੀਂ ਬੈਠੇ ਹੋਏ ਸੀ।
ਹੋਰ ਤੁਆਡੇ ਓਥੇ ਮੋਸਮ ਕਿੱਦਾ ਦਾ ਜੀ?
ਬੋਤ ਗਰਮੀ ਹੈਗੀ ਏ ਅਜ ਤਾਂ।
ਅੱਛਾ ਜੀ, ਤਾ ਤੇ ਏਸੀ ਚੱਲ ਰੇਯਾ ਹੋਨਗੇ ਅ ਸੱਬ ਦੇ
ਹਾਂ, ਹਾਂ ਏਸੀ ਤਾ ਓਨ ਈ ਰੈਂਦੈ ਸਾਡਾ ਸਾਰਾ ਦਿਨ।
ਹੂੰ, ਹੋਰ ਤੁਆੜੇ ਪਰੇਵਾਰ ਚ ਕੋਨ ਕੋਨ ਹੈਗੇ ਨੇ ਜੀ?
ਹਾਂਜੀ। ਸਾਡੇ ਪਰਿਵਾਰ ਚ ਹੈਗੇ ਨੇ ਮੇਰੇ ਦੋ ਬੇਟੇ ਨੇ, ਦੋ ਜਨੇ ਅਸੀਂ ਬਾਕੀ ਸੱਸ ਸਸੂਰ ਹੈਗੇ ਓ ਓਦਰ ਰੈਂਦੇ
ਅੱਛਾ ਜੀ, ਤਾਂ ਫਿਰ ਤੂਆੜੇ ਦੋ ਘਰ ਨੇ ਮਤਲਬ?
ਹਾਂਜੀ
ਤਾਂ ਫਿਰ ਅਸੀਂ, ਦੋਨੋਂ, ਚੱਲਦੇ ਹਰ ਜਗ੍ਹਾ ਚੱਲਦੇ ਅ।
ਹਾਂ ਸਾਡੇ ਹੁ?
ਹਮ
ਏ ਸੀ, ਚੱਲਦੇ ਰਹਿੰਦੇ, ਦੋ ਕਮਰਿਆਂ ਚ ਏ ਸੀ ਉੱਧਰ ਨੇ, ਇੱਕ ਏਧਰ ਸਾਡੇ ਵੱਲ, ਤਿੰਨ ਏ ਸੀ ਹੋਣ ਰਹਿੰਦੇ ਤੇ ਹਰ ਟਾਈਮ ਫੋਨ
ਤੁਹਾਨੂੰ ਕਿਉਂ ਲੱਗਦਾ, ਕਿ ਅੱਜ ਕੱਲ੍ਹ ਇੰਨੀ ਗਰਮੀ ਕਿਉਂ ਆ ਗਈ ਏ, ਅੱਜ ਦੇ ਜ਼ਮਾਨੇ ਚ?
ਜਨ ਸੰਖਿਆ, ਬਹੁਤ ਵੱਧ ਗਈ ਏ ਤਾਂ ਕਰਕੇ ਕਿ ਪ੍ਰਦੂਸ਼ਣ, ਵੀ ਏ ਸਭ ਕੁਛ ਤਾਂ ਕਰਕੇ--ਹੂ।
ਬਾਕੀ, ਮੈਨੂੰ ਲੱਗਦਾ ਕਿ ਜੋ ਅਸੀ ਜੋ ਏ ਸੀ ਚਲਾਨੇ ਆ, ਓਨਾਂ ਨਾਲ ਬਾਰ ਹੀਟ ਹੋਰ ਗਲੋ ਬਲ ਵੋਮੀਂਗ ਜੈਆਦਾ ਫੈਲਦੀ ਐ। ਓਦੇ ਕਰਕੇ ਹੁਨ ਜਿਆਦਾ ਗਰਮੀ ਹੋਣ ਲੱਗ ਗਈ ਆ। ਹੂੰ, ਜੀ
ਗਰਮੀ ਦਾ ਜੋ ਹੈ, ਹੈ ਐ ਮੋਸਮ ਚ ਜ਼ਿਆਦਾ ਗਰਮੀ, ਦੋ ਮ੍ਹੀਨੇ ਤੇ ਗਰਮੀ ਹੁੰਦੀ ਏ ਜੋ ਮਰਜੀ
ਅੱਛਾ ਜੀ, ਤੁਆਨੂੰ ਕੇੜਾ ਮੋਸਮ ਵਦੀਆ ਲੱਗਦੈ ਗਰ ਮੀ ਦਾ, ਸਰਦੀ ਦਾ ਯਾ ਕੋਈ ਹੋਰ?
ਮੈਨੂੰ ਬਿਲਕੁਲ ਠੀਕ ਮੋਸਮ ਅੱਛਾ ਲੱਗਦੈ, ਨਾ ਗਰਮੀ ਹੋਵੇ ਨਾ ਸ
ਅੱਛਾ, ਫਿਰ ਐ ਠੀਕ ਮੋਸਮ ਵਾਲਾ ਮ੍ਹੀਨਾ ਕੇੜਾ ਹੁੰਦੈ ਤੁਹਾੜੇ ਮੁਤਾਬਿਕ?
ਮੇਰੇ ਮੁਤਾਬਿਕ ਹੁੰਦੈ ਦਿਸੰਬਰ।
ਅੱਛਾ ਦਸੰਬਰ ਚ ਮਤਲਬ, ਮੋਸਮ ਠੀਕ ਹੁੰਦਾ।
ਪ ਠੰਢ ਈ ਹੁੰਦੀ ਹੈਗੀ ਠੀਕ ਰ ਰੇਂਦੇ ਨੇ, ਇਥੋ ਹੀ ਠੰਢ ਪੈਂਦੀ ਪੱਚੀ ਦਸੰਬਰ ਤੋਂ ਬਾਦ ਠੰਢ ਪੈਂਦੀ ਇੱਕ ਮ੍ਹੀਨਾ ਈ ਠੰਢ ਪੈਂਦੀ ਜ਼ਿਆਦਾ ਨੀ,, ਬਾਕੀ ਠੀਕ ਹੁੰਦੈ ਮੋਸਮ ਅਪ੍ਰੈਲ ਤੱਕ।
ਹੂੰ ਅੱਛਾ ਜੀ, ਮੈਨੂੰ ਤੇ ਬ ਗਰਮੀ ਬੜੀ ਗੰਦੀ ਲੱਗਦੀ ਏ, ਮਤਲਬ ਮੈਂ ਰੈਈ ਨੀ ਸਕਦਾ ਗਰਮੀ ਚ। ਮੇਰੇ ਖੇਆਲ ਨਾਲ ਵੀ ਠੰਡ ਸਰਦੀਆਂ ਜੇ਼ਆਦਾ ਵਦੀਆ ਰੈਂਦੀਆਂ। ਹੋਰ ਦੱਸੋ, ਫੇਰ ਤੁਸੀ, ਅਗਰ ਹ ਹਾਂਜੀ ਅੱਛਾ ਜੀ। ਫਿਰ ਤੁਸੀਂ ਅਪਨੀ ਆ, ਗਰਮੀਆਂ ਦੀ ਛੁੱਟੀਆਂ ਜੋ ਪਈਆਂ ਹੋਨਗੀਆਂ
ਕਿਤੇ ਨੀ ਐਤਕੀ ਤੇ ਕੀਤੇ ਨੀ ਗਏ ਅਸੀਂ। ਘਾਰ ਈ ਸੀ, ਮੋਹਾਲੀ ਗਏ ਸੀ ਇੱਕ ਦਿਨ ਵਾਸਤੇ ਬਸ ਹੂੰ। ਹੁਨ ਸੋਚ ਰਈ ਆਂ, ਜਾਵਾਂਗੇ ਅੰਬਰਸਰ ਜਾਵਾਂਗੇ।
ਅੱਛਾ ਜੀ, ਤਾਂ ਫੇਰ ਤੁਸੀ ਅੱਸਾ, ਫੇਰ ਅਸੀਂ ਕੇਓਂ ਨੀ ਗਏ ਇਸ ਵਾਰ ਛੁੱਟੀਆਂ ਚ ਕਿਤੇ ਵੀ?
ਅਸੀਂ ਛੁੱਟੀਆਂ ਤੋਂ ਪੈਲਾਂ ਹੀ ਹੋ ਆਂਦਾ ਸੀ ਛੋਟੀ ਪੈਲੇ ਘੁੰਮੇ ਆਏ ਸੀਗੇ ਹੁਨ ਬਸ, ਗਰਮੀ ਬੋਤ ਗਰਮ ਗਰਮੀ ਚ ਕੋਨ ਘਾਰ ਈ ਠੀਕ ਏ।
ਹੂੰ, ਪਰ ਛੁੱਟੀਆ ਤੇ ਮਿੱਲਦੀਆਂ ਈ ਗਰਮੀਆਂ ਚ ਨੇ।
ਹਾਂਜੀ ਓ ਤਾਂ ਹੈ, ਨਈ ਮਗਰ ਸਾਡੇ ਥੋੜੇ ਛੁੱਟੀਆਂ ਪ ਹੁੰਦੀਆਂ ਨੇ ਬੱਚੇਆਂ ਨੂੰ ਛੁੱਟੀਆਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਸਾਡੀਆਂ ਨੂੰ ਛੁੱਟੀਆਂ ਪੈਂਦੀਆਂ
ਅੱਛਾ ਹਾਂਜੀ ਹੋਰ ਤੁਸੀਂ ਆਪਣੇ ਫਿਰ ਪੇਕੇ ਜਾਂ ਮਾਇਕੇ ਗਏ ਹੋ ਗਏ
ਨਹੀ ਗੇਏ ਨਹੀਂ ਕੀਤੇ ਨਹੀਂ ਗਏ
ਅੱਛਾ ਹਮ ਹੋ ਦੱਸੋ ਤੁਹਾੱਡੇ ਉੱਥੇ ਅੱਜ ਕੱਲ ਹਾਂਜੀ ਅੱਛਾ ਜੀ
ਗਰਮੀਂ ਉੱਥੇ ਜ਼ਿਆਦਾ ਗਰਮੀਂ ਸਗੋਂ ਫਾਇਦਾ ਵੀ ਨਹੀਂ ਜਾਕੇ ਕਿੱਤੇ ਠੰਡੇ ਇਲਾਕੇ ਜਾਣਾ ਚ ਠੰਢੇ ਜਗਾਂ ਤੇ ਕਿਤੇ ਜਾਏ ਸ਼ਿਮਲੇ ਜਾਏ ਕਿੱਤੇ ਹੋਰ ਜਾਵੇ
ਹੂੰ, ਤੁਸੀ ਇਸ ਬਾਰ ਈ ਨਈ ਗਏ ਕਿਤੇ ਘੁਮੱਨ ਯਾ ਵੈਸੇ ਜਾਂਦੇ ਏ ਨਈ?
ਨਈ, ਨਈ ਜਾਨੇ ਆਂ ਏਸ ਵਾਰ
ਅੱਛਾ ਜੀ, ਅੱਛਾ ਤੁਸੀ ਫੇਰ ਆਪਨੇ ਤੇ ਤੁਸੀ ਕਿੱਥੇ, ਕਿੱਥੇ ਹੋ ਕੇ ਆਏ ਦੇ ਓ? ਕੇੜੇ ਕੇੜੇ ਗੁਰਦੁੱਆਰਾ ਸਾਹਿਬ ਯਾ ਕਿੱਥੇ, ਕਿੱਥੇ ਦੀ ਯਾਤਰਾ ਕੀਤੀ? ਤੁਸੀ ਜੀ।
ਘੁੰਮੇ ਆਂ ਅੱਜ ਜਾਣਾ ਸੀ, ਅੱਜ ਪਲੈਨ ਬਨਾਯਾ ਸੀ ਜਾਨ ਦਾ ਪੰਜੋਕੜਾ ਸਾਹੇਬ ਜਾਣਾ ਸੀ। ਤੇ ਆਜ ਓਥੇ ਕੈਂਸਲ ਹੋ ਗੇਆ ਜਾਨਾ, ਜਿਨ੍ਹਾਂ ਨਾਲ ਜਾਣਾ ਸੀ ਓ ਆਏ ਨੀ ਹੱਲੇ। ਜਿਨਾਂ ਨਾਲ ਜਾਣਾ ਸੀ ਓ ਆਏ ਨੀ ਹੱਲੇ, ਤਾਂ ਗਏ ਨੀ ਹੱਲੇ, ਦੇਖੋ ਹੁਨ ਕੱਲ ਜਾਵਾਂਗੇ।
ਅੱਛਾ ਜੀ।
ਹਾਂ
ਹਮ ਹੋਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਮੱਤਲਬ ਸਭ ਤੋਂ ਜ਼ਿਆਦਾ ਵਧੀਆ ਕਿੱਥੇ ਜਾ ਕੇ ਮੈਂ ਮਹਿਸੂੱਸ ਹੁੰਦਾ
ਠੰਡੇ ਇਲਾਕੇ ਜਾ ਕੇ ਜ਼ਿਆਦਾ ਮੈਂ ਵਧੀਆ ਮਹਿਸੂੱਸ ਹੁੰਦਾ ਹੈ ਗਰਮੀ ਤਾਂ ਖਾਈ ਦੀ ਘਰ ਬਹਿ ਕੇ ਖਾ ਲਈ ਦੀ ਗਰਮੀ ਤਾਂ
ਹਾਂਜੀ ਹਮ ਫਿਰ ਤੁਸੀਂ ਸਭ ਤੋਂ ਜ਼ਿਆਦਾ ਕਿੱਥੇ ਜਾਣਾ ਪਸੰਦ ਕਰਦੇ ਹੋ ਸਰਦੀ ਇਲਾਕੇ ਕਿਹੜੇ ਇਲਾਕੇ ' ਜਾਣਾ ਪਸੰਦ ਕਰਦੇ ਹੋ ਜੀ
ਕੋਈ ਵੀ ਹੋ ਜੇ ਠੰਡਾ ਇਲਾਕਾ ਕੋਈ ਸ਼ਿਮਲੇ ਹੋ ਜੇ ਮਨਸੂਰੀ ਹੋ ਜਾ ਹ ਕਸ਼ਮੀਰ ਵਧੀਆ ਸ਼ਿਮਲੇ ਨੇ ਨਾ ਸ਼ਿਮਲੇ ਗਏ ਨੇ ਅਸੀਂ ਹੱਲੇ
ਅੱਛਾ ਜੀ
ਸ਼ਿਮਲੇ ਜਾਣਾ ਰਹਿ ਗਿਆ ਮਨਾਲੀ ਵੀ ਰਹਿ ਗਿਆ ਜਾਂ ਮਨਾਲੀ ਵੀ ਨਹੀਂ ਗਏ ਸ਼ਿਮਲੇ
ਮਨਾਲੀ ਫਿਰ ਕਿਵੇਂ ਦਾ ਤੁਹਾਨੂੰ ਮਹਿਸੂਸ ਹੈ ਮੌਸਮ ਉੱਥੇ ਕਿਵੇਂ ਦਾ ਬਾਜ਼ਾਰ ਕਿਵੇਂ ਦੇ ਨੇ
ਮਨਾਲੀ ਤਾਂ ਠੰਢ ਹੁੰਦੀ ਹਾਂਜੀ ਵਧੀਆ ਹੈ ਜੀ ਵਧੀਆ ਬਣਿਆ ਤਾਂ ਹਾਂਜੀ ਉੱਥੇ ਠੰਡ ਹੁੰਦੀ ਹੈ
ਉੱਥੇ ਕੀ ਕੀ ਘੁੰਮਣ ਵਾਲੇ ਜਗ੍ਹਾ ਹੈਗੀਆਂ ਉੱਥੇ
ਮਨਾਲੀ ਵੇਸੇ ਹੈ ਹੀ ਹੈ ਬਹੁਤ ਕੁਛ ਘੁੰਮਣ ਵਾਲਾ ਖਾਣ ਪੀਣ ਵਾਲਾ ਜ਼ਿਆਦਾ ਉੱਥੇ ਜ਼ਿਆਦਾ ਹੀ ਚੀਜ਼ਾਂ ਉੱਥੇ ਪਹਾੜੀ ਇਲਾਕੇ ਦੇ ਖਾਣ ਪੀਣ ਨਾਲ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ
ਹਾਂਜੀ ਮੈਂ ਵੀ ਸੁਣਿਆ ਕਿ ਉੱਥੇ ਜ਼ਿਆਦਾ ਤਰ ਬਾਜ਼ਾਰ ਹੀ ਹੁੰਦੇ ਨੇ ਸੜਕ ਤੇ ਜਾਂ ਲਾਈਨ ਚ ਉੱਥੇ ਜ਼ਿਆਦਾਤਰ ਹਾਂਜੀ ਤਾਂ ਤੁਸੀਂ ਹੋਰ ਵੀ ਕਿਤੇ ਗਏ ਹੋ ਕੋਈ ਪਹਾੜੀ ਇਲਾਕੇ
ਕਸੋਲੀ ਗਏ ਸੀ
ਅੱਛਾ ਜੀ ਤਾਂ ਕਸੌਲੀ ਹੋ ਮਨਾਲ ਤੁਹਾਨੂੰ ਕੀ ਫ਼ਰਕ ਲੱਗਿਆ
ਅੱਛਾ ਹੋਣਾ ਕਸੋਲੀ ਵੀ ਅੱਛਾ ਮੇਰਾ ਆ ਦਾ
ਅੱਛਾ ਜੀ।
ਬਾਜ਼ਾਰ ਮਸੂਰੀ
ਅਛਾ ਜੀ। ਤਾਂ ਤੁਸੀਂ ਮੈਨੂੰ ਕੀ ਦੱਸੋਗੇ ਕਿ, ਮੈਂ ਕਿੱਥੇ ਜਾਵਾਂ? ਆਪਣੀ ਅਗਲੀਆ ਛੁੱਟੀਆ ਚ ਘੁੰਮਨ
ਤੁਹਾਡੀ ਉਹ ਤੁਹਾਡੇ ਡਿਪੈਂਡ ਘੁੰ
ਅੱਛਾ ਜੀ! ਹੋਰ?
ਅਸੀਂ ਥੋੜੀ ਦੱਸਦੇ ਕਿੱਥੇ ਜਾਣਾ ਤੁਸੀਂ। ਨਹੀ, ਨਹੀ ਲੰਚ ਨਈ ਮਸੀਂ ਹ ਕੀਤਾ ਸੀ ਬ੍ਰੇਕਫਾਸਟ ਹੀ ਲੇਟ ਕੀਤਾ ਸੰਡੇ ਆ ਨਾ ਬ੍ਰੇਕਫਾਸਟ ਲੇਟ ਹੋ ਜਾਦਾ ਸਾਡਾ।
ਹਮ ਸੰਡੇ ਨੂੰ ਸਭ ਕੁਛ ਲੇਟ ਹੀ ਹੋ ਜਾਂਦਾ ਜ਼ਿਆਦਾਤਰ, ਘਰਾਂ ਚ ਕਿਉਂਕਿ ਸਭ ਦੀ ਛੁੱਟੀਆ ਹੁੰਦੀਆਂ। ਹੂੰ ਸਭ ਜਿਆਦਾਤਰ ਨੌਕਰੀਆਂ ਵਾਲੇ ਲੇਟ ਉੱਠਦੇ ਰਹੇ, ਸਕੂਲ ਵਾਲੇ ਬੱਚੇ। ਵੀ ਜੀ ਹਮ ਤੁਸੀਂ ਅੱਜ ਤੁਸੀਂ ਅੱਜ ਫਿਰ ਕੀ ਬਣਾਇਆ ਲੰਚ ਚ
ਮੈਂ ਲੰਚ ਤੁੇ ਪੁੱਛ ਮੈਂ ਚਾਵਲ ਹੀ ਬਣਾਵਾਂਗੀ ਬਸ ਬ੍ਰੇਕਫਾਸਟ ਅਸੀਂ ਛੋਲੇ ਚਾਂ ਹੀ ਖਾਧੇ ਨੇ ਛੋਲੇ ਚਿੱਟੇ ਛੋਲੇ ਕਾਲੇ ਛੋਲੇ ਹੁਣ ਦੇਖੋ ਰਾਵਣਾ
ਹਮ ਹੋਰ ਤੁਸੀਂ ਦੱਸੋ ਆਪਣੇ ਬਾਰੇ ਕੁਛ ਮਤਲਬ ਮਤਬ ਜਿਵੇਂ ਤੁਹਾਡੇ ਉੱਥੇ ਅੱਜ ਕੋਈ ਤਿਉਹਾਰ ਜਾਂ ਅੱਛਾ ਮੈਂ ਮੈਂ ਕੀ ਦਸਾਂ ਜੀ ਤੁਸੀਂ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ। ਹਮ ਹਜੇ ਤਾਂ ਮੈਂ ਸਟੱਡੀ ਕਰ ਰਿਹਾ। ਮੈਂ ਕੋਲੇਜ ਚ ਹੈਗਾ ਜੀ ਤਾਂ ਬਸ ਇਕ ਇੱਕ ਸਾਲ ਰਹਿ ਗਿਆ ਇੰਟਰਨਸ਼ਿਪ ਕਰਾਂਗਾ। ਫਿਰ ਜੋਬ ਮਿਲੇਗੀ। ਤੁਸੀਂ
ਅੱਛਾ, ਅੱਛਾ, ਠੀਕੇ, ਠੀਕੇ ਕੀਤਾ, ਕੀਤਾ ਕੀ ਐ ਤੁਸੀਂ?
ਤੁਸੀ ਹਾਊਸ ਵਾਈਫ ਓ ਜੀ? ਅੱਛਾ ਜੀ। ਮਤਲਬ, ਫਿਰ ਹੂੰ, ਫਿਰ ਤੁਹਾਡਾ ਕੋਲ ਕਾਫੀ ਵੱਡਾ ਪਰਿਵਾਰ ਹੋਏਗਾ ਜੀ।
ਹਾਂਜੀ, ਸਾਡੀ ਜੁਆਇੰਟ ਫੈਮਿਲੀ ਹੈਗੀ ਆ।
ਅੱਛਾ, ਜੀ। ਫੇਰ ਤੁਹਾਡੇ ਇੱਥੇ ਵੀ ਆਏ ਹੋਣਗੇ ਕੋਈ ਛੁੱਟੀਆਂ ਮਨਾਉਣ ਆਪਨੀ।
ਉਹਨਾਂ ਦੇ ਬੱਚੇ ਆ ਉਹ ਬੱਚੇ ਨੇ ਉਹਨਾਂ ਦੇ ਛੋਟੀ ਬਣਾ ਚਲੇ ਗਏ ਬੜੀ ਵਧੀਆ ਅਸੀਂ ਉਥੇ ਆਂਦੇ ਹੀ
ਅੱਛਾ ਜੀ, ਹੋਰ ਫਿਰ ਤੁਸੀਂ ਉਹਨਾਂ ਨਾਲ ਕਿੱਦਾਂ ਘੁੰਮਣ-ਘੁੰਮਣ ਨੀ ਗਏ।
ਅਸੀਂ ਗਏ ਸੀ ਘੁੰਮਣ ਉਹਨਾਂ ਨਾਲ ਗੁਰਦੁਆਰੇ ਗਏ ਸੀ। ਇੱਕ ਗੁਰਦੁਆਰੇ ਗਏ ਘੁੰਮਣ, ਹਾਂਜੀ। ਬਸ ਉੱਥੇ ਗੁਰਦੁਆਰੇ ਹੋ ਕੇ ਬਾਜ਼ਾਰ ਵਗੈਰਾ ਤਾਂ ਗਏ ਨੀ ਅਸੀਂ ਪੌਂਟਾ ਸਾਹਿਬ ਗਏ ਸੀ। ਵੈਸੇ ਤਾਂ ਗਰਮੀ ਬਹੁਤ ਐ ਗਰਮੀ ਤਾਂ ਘਰੋਂ ਨਿਕਲਿਆ ਨਹੀਂ ਜਾਂਦਾ, ਹਾਂਜੀ।
ਤਾਂ ਤੁਸੀਂ ਉੱਥੇ ਕਿਹੜੇ- ਕਿਹੜੇ ਗੁਰਦੁਆਰੇ ਗਏ।
ਉੱਥੇ ਜਿਹੜੇ ਕੋਲ- ਕੋਲ ਗੁਰਦੁਆਰੇ ਹੈ ਪੀਰਗੜ੍ਹ ਸਾਹਿਬ, ਭੰਗਾਣੀ ਸਾਹਿਬ। ਜਿਹੜੇ ਕੋਲ- ਕੋਲ ਗੁਰਦੁਆਰੇ ਉੱਥੇ ਹੋ ਕੇ ਆਏ ਆਂ।
ਆਪਣੀ ਆ ਯਾਤਰਾ ਚ ਕਿਤੇ ਹੋਰ ਵੀ ਗਏ, ਜਿਵੇਂ ਕੋਈ ਦੁਕਾਨਾਂ ਤੇ ਜਾਂ ਸਟੋਰ ਤੇ ਐਵੈਂ ਦਾ ਕੁੱਛ
ਕਿਤੇ ਨੀ ਗਏ, ਬਸ ਉੱਥੇ ਹੀ ਗੁਰਦੁਆਰੇ ਹੋ ਕੇ
ਫਿਰ ਉੱਥੇ ਜਦੋਂ ਤੁਸੀਂ ਉੱਥੇ ਗਏ ਉੱਥੇ ਦਾ ਮੌਸਮ
ਉੱਥੇ ਬਹੁਤ ਵਧੀਆ ਮੌਸਮ ਹਿਮਾਲੀਆ ਤੇ ਸ਼ਾਮ ਦੇ ਦੁਪਿਹਰੇ ਬੜੀ ਗਰਮੀ ਸੀ, ਸ਼ਾਮੀ ਇੰਨਾ ਠੰਡਾ ਮੌਸਮ ਹੋਗਿਆ ਹਨੇਰੀ ਤੂਫਾਨ ਵ ਬੜਾ ਵਧੀਆ ਲੱਗਿਆ ਹਾਂ।
ਹਾਂਜੀ, ਉੱਥੇ ਬਾਰਿਸ਼ ਵੀ ਆਏ ਉੱਥੇ।
ਨਹੀਂ ਬਾਰਿਸ਼ ਇੰਨੀ ਨੀ ਤੇਜ਼ ਸੀਗੀ ਬਾਰਿਸ਼ ਤਾਂ ਹਲਕੀ- ਹਲਕੀ ਸੀ ਬਸ ਹਨੇਰੀ ਤੂਫਾਨ ਬੜਾ ਮਜ਼ਾ ਆਇਆ ਉੱਥੇ ਵੀ। ਪਹਾੜੀ ਇਲਾਕੇ ਚ ਹੈ ਨਾ ਉਹ ਵੀ ਗੁਰਦੁਆਰੇ ਵਗੈਰਾ ਬਹੁਤ ਵਧੀਆ ਲੱਗਿਆ ਠੰਡਾ -ਠੰਡਾ ਇਲਾਕਾ ਠੰਡਾ ਹੋ ਗਿਆ ਸੀ ਬਿਲਕੁਲ।
ਅੱਛਾ ਜੀ
ਹਾਂਜੀ ਹੋਰ ਸੁਣਾਓ, ਤੁਸੀਂ ਕੀ ਬਣਾਇਆ ਬ੍ਰੇਕਫਾਸਟ ਚ ਅੱਜ। ਲੰਚ ਚ
ਅੱਜ ਅਸੀਂ ਵੀ ਮਤਲਬ ਮੈਨੂੰ ਲੱਗਦਾ ਕਿ ਅਸੀਂ ਅਹ ਨਿਊਟਰੀ ਬਣਾਏ ਸੀ। ਨਿਊਟਰੀ ਡੇ ਸਬਜ਼ੀ ਸਵੇਰੇ ਤੋਂ ਹੀ ਖਾਧੀ ਸ਼ਾਮੀ ਹੁਣ ਦੇਖਦੇ ਹਾਂ ਮੈਗੀ ਆਪ ਪਾਸਤਾ ਬਣਾਣਗੇ ਸ਼ਾਇਦ ਹੋਰ ਦੱਸੋ ਤੁਹਾ ਤੁਹਾਡੇ ਕੀ ਹਾਲ ਚਾਲ ਨੇ, ਤੁਹਾਡੀ ਸਿਹਤ ਕਿਵੇਂ ਦੀ ਏ।
ਬਸ ਠੀਕ ਏ, ਬਸ ਤੁਹਾਨੂੰ ਪਤਾ ਹੈ ਬਾਈ ਦਰਦਾਂ ਹੁੰਦੀਆਂ ਬੋਡੀ ਚ ਸਰੀਰ ਪੇਨ ਰਹਿੰਦਾ ਸਾਰਾ ਦਿਨ। ਹੁਣ ਵੀ ਮੈਂ ਲੇਟੀ ਹੋਈ ਹੁਣ ਵੀ ਮੈਂ ਲੇਟੀ ਹੋਈ ਆਂ ਆਰਾਮ ਹੀ ਕਰ ਰਹੀ ਹਾਂ। ਇਲਾਜ ਕੀ ਕਰਾਈਏ ਬੜਾ ਕੁਛ ਕਰਵਾ ਕੇ ਦੇਖ ਲਿਆ ਫਰਕ ਈ ਨਹੀਂ ਪੈ ਰਿਹਾ ਬੜੀ ਦਵਾਈ ਖਾ ਲਈ ਏ। ਫ਼ਰਕ ਨੀ ਪੈ ਰਿਹਾ ਹਾਂਜੀ ਦਵਾਈਆਂ ਤਾਂ ਬੜੀਆਂ ਲੈ ਲਈਆਂ, ਫ਼ਰਕ ਪੈ ਹੀ ਨਹੀਂ ਰਿਹਾ। ਹੁਣ ਸਵੇਰ ਦਾ ਮੇਰਾ ਸਿਰ ਦਰਦ ਹੋ ਰਿਹਾ, ਇੰਨਾ ਜ਼ਿਆਦਾ ਸਿਰ ਦਰਦ ਹੋ ਰਿਹਾ ਨਾ ਬਹੁਤ ਜ਼ਿਆਦਾ ਪਾਣੀ ਤਾਂ ਦਾ ਬੜਾ ਪੀਤਾ ਮੈਂ ਸਿਰ ਵੀ ਧੋਤਾ ਪਾਣੀ ਪਤਾ ਕਿੰਨਾ ਦੋ ਲੀਟਰ ਪਾਣੀ ਪੀ ਬੈਠੀ ਮੈਂ ਸਵੇਰ ਦਾ।
ਅੱਛਾ ਤੁਸੀਂ ਕਸਰਤ ਵੀ ਕਰਦੇ ਹੋ ਫਿਰ
ਨਹੀਂ ਲੱਤ ਮੇਰੀ ਦਰਦ ਏ ਕੁਛ ਵੀ ਨਹੀਂ ਹੁੰਦਾ ਮੇਰੇ ਕੋਲੋਂ ਲੱਤ ਲੁੱਤ ਦਰਦ ਰਹਿੰ ਨਹੀਂ ਮੇਰਾ ਗੋਡਾ ਦਰਦ ਰਹਿੰਦਾ ਉਸ ਕਰਕੇ ਮੈਂ ਕੁਛ ਨਹੀਂ ਕਰਦੀ ਨਾ ਐਕਸਰਸਾਈਜ਼ ਨਾ
ਫਿਰ- ਫਿਰ ਤੁਸੀਂ ਥੈਰੇਪੀ ਵਗੈਰਾ ਜਾਂਦੇ ਹੋਂਗੇ ਜੀ।
ਉਹ ਸ਼ੁਰੂ ਕਰਨੀ ਮੈਂ ਥੈਰੇਪੀ ਹੁਣ ਗਰਮੀ ਬਹੁਤ ਗਰਮੀ ਚ ਕਿੱਥੇ ਬੰਦਾ ਘਰੋਂ ਨਿਕਲੇ। ਜਦੋਂ ਮੌਸਮ ਠੀਕ ਹੋਏਗਾ, ਬੰਦਾ ਜਾਏ ਜਿੱਥੇ ਮਰਜ਼ੀ।
ਗਰਮੀ ਕਾਫੀ ਪਰੇਸ਼ਾਨ ਕਰਦੀ ਹੈ ਚੱਲਦਾ ਹੀ
ਹਾਂ- ਹਾਂ ਗਰਮੀ ਤਾਂ ਬਹੁਤ ਗਰਮੀ ਤਾਂ ਕਿਤੇ ਨਿਕਲ ਵੀ ਨਹੀਂ ਸਕਦਾ, ਰਾਤੀ ਬੰਦਾ ਜਾਏ ਸ਼ਾਮੀ ਬਾਜ਼ਾਰ।
ਬਾਕੀ ਫਿਰ ਸਰਦੀਆਂ ਚ ਦਰਦਾਂ ਹੋਰ ਵੱਧ ਜਾਂਦੀਆਂ ਨੇ।
ਹਾਂ ਉਹ ਤਾਂ ਹੈ
ਬੰ ਬੰਦਾ ਕਰੇ ਤਾਂ ਕਰੇ ਕੀ ਹੋਰ ਦੱਸੋ ਤੁਸੀਂ ਕੁਛ ਚਲ ਤੁਹਾਡੇ ਨਾਲ ਗੱਲ ਕਰਕੇ ਜੀ, ਸਤਿ ਸ੍ਰੀ ਅਕਾਲ ਜੀ।